ਹੈਲੋ ਹਾਂਜ ਸਸਰੀ ਕਾਲ।
ਸਸਰੀ ਕਾਲ ਹੋਰ ਕੇ ਹਾਲ ਚਾਲ ਨੇ।
ਬਸ ਸਾਡੇ ਕੀ ਹਾਂ ਕੀ ਨੀ
ਮੈਂ ਠੀਕ ਆ ਹੋਰ ਘਰ ਸਭ ਠੀਕ ਨੇ ਮੰਮੀ ਪਾਪਾ।
ਹਾਂਜੀ! ਹਾਂਜੀ! ਘਰ ਸਭ ਵਧੀਆ। ਤੁਹਾਡੇ ਘਰ ਸਭ ਠੀਕ ਏ, ਤੁਹਾਡੀ ਗੁਡੀਆਂ ਠੀਕ ਏ।
ਹਾਂਜੀ ਹਾਂਜੀ ਬਾਸ ਮੇਰੀ ਬੇਟੀ ਠੀਕ ਹੈ।
ਤੁਸੀਂ! ਅੱਜ ਬੜੇ ਟਾਈਮ ਬਾਅਦ ਫੋਨ ਕੀਤਾ ਕੀ ਗੱਲ?
ਹੂੰ ਬਸ ਮੈਂ ਕਿਹਾ ਬੜੇ ਦਿਨ ਹੋ ਗਈ ਐ ਗੱਲ ਹੀ ਨੀ ਹੋਈ।
ਹੂੰ!
ਅਹ ਤੇ ਮੈਂ, ਮੈਂ ਕਿਹਾ ਚੱਲ ਮੈਂ ਕਰਾਂ ਫੋਨ, ਬਾਰ ਮੈਂ ਬਸ ਮੈਂ ਵੋਕ ਕਰਦੀ ਵੀ ਸੀ। ਤੇ ਆ, ਮੈਂ ਕਿਹਾ ਚੱਲ ਵੋਕ ਕਰਦੇ-ਕਰਦੇ ਗੱਲ ਕਰ ਲਈਏ। ਸਾਰਾ ਦਿਨ ਅੰਦਰ ਬਹਿ ਕੇ ਵੀ ਲੰਘ ਜਾਂਦਾ ਏ।
ਹਾਂ ਮੈਂ ਵੀ ਨਾ ਐ ਕੀ ਕਹਿੰਦੇ ਆ ਮੇਰਾ ਪਾਰਸਲ ਆਇਆਂ ਦਾ ਸੀ।
ਅੱਛਾ!
ਉਹ ਘੁਲਦੀ ਪਈ ਸੀ।
ਅੱਛਾ-ਅੱਛਾ
ਧੰਨ ਵੈਸੇ ਕਿਹੜੀ ਕੁਛ ਨੀ ਏ ਬਸ ਅੱਗੇ ਥੋੜਾ ਸੋਚ ਰਹੇ ਸੀ ਕਿ ਘੁੰਮਣ ਚਲੇ ਜਾਈਏ। ਤੋਂ ਇੱਕ ਡਰੈਸ ਮੰਗਾਈ ਸੀ।
ਅੱਛਾ
ਹਾਂ, ਹਾਂ ਮਿੱਡੀ-ਮਿੱਡੀ ਮੰਗਾਈ ਸੀ ਮਤਲਬ ਅ ਮਿੱਡੀ ਤੇ, ਜਿਵੇਂ ਕੁੱਝ ਅ ਮਤਲਬ ਮਿਡੀ ਏ ਲੌਂਗ ਏ ਥੋੜੀ ਮਤਲਬ ਐਂਕਲ ਤੋਂ ਥੋੜੀ ਉ ਚੀ ਏ।
ਅੱਛਾ-ਅੱਛਾ
ਹਾਂ ਓ ਮੰਗਾਈ ਸੀ ਤੁਹਾਨੂੰ ਕੇਹੜੀ ਲੱਗਦੀ ਮਤਲਬ ਮੈਨ ਤੇ ਵੈਸੇ ਤੇ ਨਾ ਔਫਲਾਈਨ ਜ਼ਾਦਾ ਠੀਕ ਲੱਗਦਾ। ਕਿ ਉੱਥੇ ਅ ਮਾਰਟ ਜਾ ਕੇ ਜਾਂ ਕਿਸੀ ਉੱਥੇ ਜਾ ਕੇ ਲੈਓ। ਕਿਉਂਕਿ ਉੱਥੇ ਸਾਨੂੰ ਨਾ ਪਤਾ ਲੱਗ ਜਾਂਦਾ ਕੱਪੜੇ ਦਾ ਸਾਈਜ਼ ਹਾਂ ਸਭ ਕੁਛ ਔਨਲਾਈਨ ਪਤਾ ਨੀ ਲੱਗਦਾ ਔਨਲਾਈਨ ਮੈਂ ਮੰਗਵਾਉਂਦੀ ਨੀ, ਹਾਂ ਡਾਊਟ ਰਹਿੰਦਾ।
ਆਏ ਜਿਵੇਂ ਕੋਈ ਐਪ ਨਾ ਜਿਵੇਂ ਫੇਮਸ ਹੈ ਤੇ ਓਦੇ ਤੇ ਸਈ ਰਹਿੰਦਾ ਏ ਤੇ ਉਰੇ ਤੇ ਸਈ ਰਹੰਦਾ ਵੀ ਹਾਂ ਬਸ ਸਾਨੂੰ ਪਤਾ ਹਉਂਦਾ ਰੇਟਿੰਗ ਵਗੈਰਾ ਚੈੱਕ ਕਰ ਲੋ ਫੇਰ ਯਾ ਤੇ ਤਾਂ
ਹਾਂ ਨੀ ਮਤਲਬ ਫੇਰ ਵੀ ਅਗਰ ਰੇਟਿੰਗ ਵੀ ਦੇਖੋ ਜਿੰਨੀ ਵੀ ਹੈ ਮਤਲਬ ਅਪਣੀ ਜਿਵੇਂ ਹੁੰਦਾ ਨਾਂ ਆਪਣਾ ਇੱਕ ਸੈਟਸਫੈਕਸਣ ਕੀ ਹਾਂ ਅਗਰ ਮੈਂ ਕਪੜਾ ਮਗਾ ਰਹੀ ਆ ਇਕ ਸੈਟਿਸਫੈਕਸ਼ਨ ਨਹੀਂ ਹੁੰਦਾ ਹੁਣ ਐ ਨਾ ਅ ਕੀ ਕਹਿੰਦੇ ਆ ਇੱਕ ਅੰਮ੍ਰਿਤਸਰ ਵਿਚ ਵੀ ਹੈਗੀ ਹੈ ਇੱਕ ਔਨਲਾਈਨ ਆ ਹ ਹੈਗੀ ਏ, ਸ਼ੋਪ ਏ, ਮਤਲਬ ਅ ਹ ਉਹ ਔ ਔਨਲਾਈਨ ਵੀ ਕੰਮ ਕਰਦੇ ਆ ਉਹ ਸ਼ੋਪ ਹੀ ਏ।
ਅੱਛਾ-ਅੱਛਾ ਓਨਲਾਈਨ ਵੀ ਓਨਾ ਆਪਣਾ ਬੀ ਸਟੋਕ ਵਗੈਰਾ ਡਾਲ ਦਿੰਦੇ ਨੇ।
ਹਾਂ ਰੱਖਿਆ ਹਾਂ-ਹਾਂ, ਹਾਂ ਰੱਖਿਆ ਸੂਟ ਮਗਾਨ ਚ ਨਾ ਥੋੜਾ ਦਿੱਲ ਚ ਹੋ ਰਹੇ ਕਿ ਮੈ ਮੰਗਾਵਾਂ ਨਾ ਮੰਗਾਵਾਂ ਪਰ ਇੱਕ ਤਰਫ਼ ਹੋ ਰਿਹਾ ਕਿ ਮੈਨੂੰ ਮੰਗਾ ਲੈਣਾ ਚਾਹੀਦਾ ਕਿਉਂਕਿ ਕਿ ਦੇਖੋ ਅੰਮ੍ਰਿਤਸਰ ਦੇ ਸੂਟ ਔਰ ਇੱਥੋਂ ਦੇ ਯੂਪੀ ਦੇ ਸੂਟ।
ਹੂੰ!
ਉਹ ਥੋੜਾ ਡਿਫਰੈਂਸ ਆ ਜਾਂਦਾ ਹਾ ਤੇ ਬਸ ਪਰ ਮੈਂ ਹਜੇ ਮੰਗਾਇਆ ਨਹੀਂ ਮੈਂ ਕਿਹਾ ਸੂਟ ਅਗਰ ਮੈਂ ਏਦਾ ਮੈਂਡਾ ਮੰਗਾਵਾਂਗੀ ਏਨਾ ਮਹਿੰਗਾ। ਤੇ ਨਿਕਲੀ ਤੇ ਕੀ ਫੈਦਾ ਤੇ ਮੈਂ ਸੋਚ ਰਹੀ ਆ ਕੀ ਚੱਕਰ ਲੱਗਣਾ ਹੀ ਏ ਹੁਣ, ਤੇ ਉੱਥੇ ਜਾ ਕੇ ਖੁਦ ਹੀ ਲੈ ਆਵਾਂਗੀ।
ਹਾਂ ਮੈਂ ਵੀ ਵੇਖਿਆ ਸੀ ਇੱਕ ਇੰਸਟਾਗ੍ਰਾਮ ਤੇ ਇੱਕ ਹੈਗੀ ਅੰਮ੍ਰਿਤਸਰ ਦੀ ਸ਼ੋਪ ਹੈਗੀ ਏ ਤੇ ਗੋਰੀ-ਗੋਰੀ ਨਾਮ
ਹਾਂ-ਹਾਂ ਮੈਂ ਓਹੀ ਕਹ ਰੀ ਹਾਂ ਮੈਂ ਤੁਹਾਨੂੰ ਮੈਂ ਉਹੀ-ਉਹੀ, ਓਹੀ ਤਾਂ ਕਹਿ ਰਹੀ ਹਾਂ।
ਅੱਛਾ ਹਾਂ ਉਹਤੇ ਬੜੇ ਅੱਛੇ-ਅੱਛੇ ਦਿਖਾਂਦੇ ਨੇ ਕੱਲ ਮੈਂ ਉਹਤੇ ਦੇਖ ਰੀ ਸੀ ਤੇ ਹਕੂਬਾ ਚਿਕਨ ਵਾਲਾ ਸੀ ਫੈਬਰਿਕ। ਤੇ ਪ੍ਰਾਈਜ਼ ਵੀ ਠੀਕ ਈ ਸੀ। ਹਾਂ ਨਾਈਨ ਹੰਡਰਡ ਦਾ ਕੁਛ ਹੈਗਾ ਸੀ ਪ੍ਰਾਈਜ਼ ਵਿਦ ਸ਼ਿਪ ਪਿੰਗ ਤੇ ਬਸ ਮੈਂ ਪਾਇਆ ਮੈਂ ਕੁਛ
ਤੁਸੀਂ ਅੱਜ ਵਾਲਾ ਸੂਟ ਦੇਖਣਾ ਇਕ ਅੋਦਾ ਕੋਟਨ ਦਾ ਸੂਟ। ਤੇ ਮੇ ਖਿਆਲ ਇਵੇਂ ਦਾ ਏ ਕੁਛ ਵਨ- ਵਨ ਨਾਈਨ ਜ਼ੀਰੋ ਦਾ ਏ।
ਅੱਛਾ -ਅੱਛਾ
ਤੇ ਤੁਸੀਂ ਉਹ ਦੇਖਣਾ ਉਹ ਵੀ ਬੜਾ ਅੱਛਾ ਏ।
ਠੀਕ ਏ ਮੈਂ ਵੀ ਕੱਲ ਦੇਖਿਆ ਸੀ ਬਸ ਅੱਜ ਤੇ ਮੈਨੂੰ ਟੈਮ ਨੀ ਲੱਗਿਆ ਅੱਜ ਨੀ ਮੈਂ ਦੇਖਿਆ ਹੁਣ ਦੇਖਾਂਗੀ ਤੁਸੀਂ ਮੈਨੂੰ ਦੱਸਿਆ ਏ ਤੇ ਤੇ ਮੈਂ ਨਾ ਭਾਈ ਮੈਂ ਵਟਸਐਪ ਤੇ ਐਡ ਕੀਤਾ ਸੀ ਨੰਬਰ ਉਹਨਾਂ ਨੇ ਜਿਹੜਾ ਦਿੱਤਾ ਹੋਇਆ। ਤੇ ਮੈਂ ਪੁੱਛਿਆ ਵੀ ਉਹਨੇ ਰੇਟ ਵਗੈਰਾ ਦੱਸਿਆ ਫੇਰ ਮੈਂ ਉਹਨੂੰ ਪੁੱਛਿਆ ਵੀ ਇਦੇ ਵਿੱਚ ਸ਼ਿਪਿੰਗ ਵੀ ਐਡ ਹੈਗੀ ਏ ਜਾਂ ਅਲੱਗ ਤੋਂ ਹੈ ਪਤਾ ਨਹੀਂ ਦੁਬਾਰਾ ਓਨਾਂ ਨੇ ਕੋਈ ਰਿਪਲਾਈ ਨੀਂ ਦਿੱਤਾ ਬੰਦਾ ਵੀ ਓ ਅੱਛਾ
ਉ ਅਲੱਗ ਤੋਂ ਦੇਣੀ ਪੈਂਦੀ ਏ ਮੈਂ ਨਾ ਪਹਿਲੇ ਮੰਗਇਆ ਸੀ ਇੱਕ ਸੂਟ
ਅੱਛਾ ਤੇ ਨੀ ਉਹਦੇ ਤੇ ਨਾ ਨੋ ਇਹ ਅੱਠ ਸੌ ਅਹ ਪਤਾ ਨੱਬੇ ਦਾ ਦਿਸਦਾ ਪਿਆ ਸੀ। ਉਹ ਜਿਹੜੀ ਉਹਨੇ ਵੀਡੀਓ ਪਾਈ ਹੋਈ ਸੀ ਰੀਲ ਪਾਈ ਹੋਈ ਸੀ।
ਹੂੰ
ਤੇ ਹੁਣ ਉਹ ਕਹਿੰਦਾ ਪਿਆ। ਤੇ ਹੁਣ ਉਹਨੇ ਭੇਜਿਆ ਵੀ ਨੌਸੋ ਸੱਠ ਦਾ।
ਆ ਤੇ ਫਿਰ ਉਹਨੇ ਉਥੇ ਸ਼ ਏਸ਼ ਉਥੇ ਉਹਨੇ ਸ਼ਿਪਿੰਗ ਕਲਾਸ ਕਰ ਦਿਤੀਏ ਜੋ ਰੀਲ ਹੁੰਦੀ ਹੈ ਨਾ ਜੋ ਰੀਲ ਤੇ ਰੀਲ ਤੇ ਆਪਣੇ ਰੇਟ ਦਿਖਾਂਦਾ।
ਹਾਂ -ਹਾਂ।
ਅੱਧੇ ਰੇਟ ਹੁੰਦੇ ਨੇ।
ਅੱਛਾ- ਅੱਛਾ ਤੇ ਮੈਂ ਉਹੀਓ ਪੁੱਛਿਆ ਨਾ ਮੈਂ ਕਲੀਅਰ ਤਾਂ ਤੇ ਕਰਨਾ ਸੀ ਮੈਂ ਕਿਹਾ ਚੱਲ ਪੁੱਛ ਕਲੀਅਰ ਤਾਂ ਕਰ ਲਵਾਂ ਵੀ ਬਾਅਦ 'ਚੋਂ ਨੌ ਸੌ ਸੱਠ ਦਾ ਸੂਟ ਆ ਜਾਵੇ। ਉਸ ਤੋਂ ਬਾਅਦ ਕਹਿਣ ਬਈ ਵੀ ਹਾਂ ਬਈ ਸੌ ਪੰਜਾਹ ਰੁਪਏ ਸ਼ਿਪਿੰਗ ਵੀ ਦਿਓ। ਤੇ ਫਿਰ ਤੇ ਮੈਨੂੰ ਹਾਂ ਬਟ ਉਹਦਾ ਅੱਗ ਰੂ ਲਾ ਹੀ ਨਹੀਂ ਆਇਆ ਫਿਰ ਮੈਂ ਕਿਹਾ ਚਲੋ ਛੱਡੋ ਪਰੇ
ਵੈਸੇ ਕਰਦੇ ਤੇ ਇੱਕਦਮ ਨੇ ਰਿਪਲਾਈ ਪਤਾ ਨੀ ਕਿਉਂ ਨੀ ਕੀਤਾ ਹਨਾ। ਪਰ ਉ ਫਿਰ ਅਗਰ ਉ ਉਥੇ ਰੀਲ ਤੇ ਅਗਰ ਉ ਇਹਨੇ ਦਾ ਦਿਖਾ ਰਿਹਾ ਸੀ ਔਰ ਫੇਰ ਵਟਸਪ ਕਰਕੇ ਤੁਆਨੂੰ ਇਹਨਾਂ ਦਾ ਦੱਸ ਰੇ ਸੀ ਓ ਤੇ ਓਦਾ ਮਤਲਬ ਏ ਕਿ ਓਦਾ ਸ਼ਿਪਿੰਗ ਪਲੱਸ ਹੀ ਏ ਫਿਰ
ਅੱਛਾ -ਅੱਛਾ ਬਸ ਉ ਪਹਿਲੀ ਵਾਰੀ ਮੈਂ ਕਰਨ ਲੱਗੀ ਸੀ ਮੈਂ ਕਦੀ ਨਾ ਸੂਟ ਵਗੈਰਾ ਮੰਗਾਇਆ ਈ ਨੀ ਹੈਗਾ ਔਨ ਓਦਾਂ ਮੈਂ ਡਰੈਸੀਸ ਟੋਪ ਵਗੈਰਾ ਮੰਗਵਾ ਲੈਂਨੀ ਆ ਨਾਈਟ ਸੂਟ ਹੋ ਗਏ ਓ ਮੰਗਵਾ ਲੈ ਤੇ ਬਸ ਤੇ ਹੁਣ ਏ ਚੀਜ਼ਾਂ ਨੀ ਮੰਗਵਾਈਆਂ ਤੇ ਬਸ ਉ ਡਾਊਟ ਤਾਂ ਈ ਮੈਂ ਕਿਆ ਚੱਲ ਪੂਰੀ ਕਲੀਅਰ ਇਨਕੁਆਇਰੀ ਕਰ ਲਵਾਂ ਬਈ ਸ਼ਿਪਿੰਗ ਵਿੱਚ ਹੈਗੇ ਏ ਕੀ ਹੈ ਮੈਂ ਕਿਆ ਚੱਲ ਥੋੜਾ ਸਸਤਾ ਵਾਲਾ ਮੰਗਵਾ ਕੇ ਦੇਖ
ਮੈਂ ਨਾ ਜਿਵੇਂ ਕਿ ਟੌਪ ਹੋ ਗਿਆ ਯਾ ਮਿੱਡੀ ਵਗੈਰਾ ਇਹ ਮੈਂ ਕੱਪ ਕੱਪੜਾ ਨਹੀ ਮਗਾਂਦੀ ਮੈਂ ਮੈਂ ਜਿਵੇਂ ਕਰੋਕਰੀ ਆਈ। ਖਤਮ ਹੋ ਗਿਆ ਯਾ ਥੋੜੇ ਰਸੋਈ ਦਾ ਸਮਾਨ ਹੋ ਗਿਆ ਯਾ ਕਮਰੇ ਥੋੜਾ ਯੌ ਨਾ ਡੈਕੋਰੇਟ ਦਾ ਸਮਾਨ ਹੋ ਗਿਆ ਕੁਛ ਅਈਂ ਠੀਕ ਹੋ ਗਏ ਅ ਵੋਚ ਹੋ ਗਈ ਮੈਂ ਇਹ ਸਭ ਚੀਜ਼ਾਂ ਤੇ ਫੇਰ ਮੰਗਵਾ ਲੈਂਦੀ ਆਂ ਜਿਵੇ ਕੀ ਹਨਾ ਵੋਚ ਹੋ ਗਈ ਐਵੇਂ ਸਭ ਚੀਜ਼ਾਂ ਪਰ ਕੱਪੜਾ ਪਤਾ ਨੀ ਕਿਉਂ ਕੱਪੜਾ ਮੰਗਾਣਾ ਮੈਨੂੰ ਠੀਕ ਨਹੀਂ ਲੱਗਦਾ।
ਹੂੰ ਉਹੀ ਤੇ ਨਾ ਮੈਨੂੰ ਮੈਂ ਵੀ ਤੇ ਉਹੀ ਡਾਊਟ ਇਚੇ ਨਾ ਬਈ ਕ ਕੱਪੜਾ ਮੰਗਈਏ ਤੇ ਖਰਾ ਨਾ ਆਏ।
ਹੂੰ, ਕਿਉਂਕਿ ਕੱਪੜੇ ਤੇ ਦੇਖੋ ਇਨਵੈਸਟ ਕਰੋ ਤੇ ਅੱਛਾ ਇਨਵੈਸਟ ਕਰੋ। ਅੱਛਾ ਇਨਵੈਸਟ ਕਰਨ ਨਾ ਮਤਲਬ ਇੱਕ ਕਿ ਉਹ ਬ ਉਹ ਕੱਪੜਾ ਐਟਲੀਸਟ ਤੁਹਾਡਾ ਅੱਛਏ ਨਾਲ ਪਾਓ ਤੇ ਤੁਸੀਂ ਉਹਨੂੰ।
ਹਾਂ, ਕਿਉਂਕਿ ਫਿਰ ਸਟਿਚਿੰਗ ਵੀ ਅਸੀਂ ਕਰਾਣੀ ਆਂ। ਸਟਿਚਿੰਗ ਵੀ ਪਤਾ ਕਿੰਨੀ ਕਿੰਨੀ ਹੈ ਸਿੰਪਲ ਸੂਟ ਦੀ ਅੱਜ ਦੇ ਟਾਈਮ ਤਿੰਨ ਸੌ ਰੁਪਏ ਵੇ। ਔਰ ਅਗਰ ਲਾਈਨਿੰਗ ਵਾਲਾ ਹੈ ਉਹਦੀ ਤੇ ਹਜ਼ਾਰ ਨੋ ਸੌ ਇੰਨੀ ਤੇ ਹੈਗੀ ਏ।
ਹਾਂ ਇੰਨੀ ਤਾਂ ਆਰਾਮ ਨਾਲ ਹੇਗੀਏ ਤੁਸੀਂ, ਮੰਨ ਲਓ ਹੁਣ ਜਿਵੇਂ ਕਿ ਉਹ ਵਾਲਾ ਲਾਈਨਿੰਗ ਵਾਲਾ ਸੁਟ। ਸੂਟ ਹੁੰਦਾ ਏ ਹੁਣ ਜਿਵੇਂ ਗਰਮੀ ਸੀ ਕੁਛ ਵੀ ਲੈਂਨੈ ਹਾਂ ਜਿਵੇਂ ਸਿਲਕ ਦਾ ਸੂਟ ਲੈ ਲੋ। ਸਿਲਕ ਦਾ ਸੂਟ ਲੈ ਰਹੀ ਆਂ ਕੋਟਨ ਦਾ ਸੂਟ ਲੈ ਰਹੇ ਆਂ, ਸੂਟ ਕ ਦੇਖੋ। ਪੱਚੀ ਬ ਬਾਈ ਸੌ ਤੋਂ ਤੌ ਸ਼ੁਰੂ ਹੀ ਹੁੰਦੇ ਨੇ
ਆਹ ਹਾਂ ਦੋ ਹਜ਼ਾਰ ਤੋਂ ਤੇ ਬਾਈ ਸੌ ਤੋਂ ਸ਼ੁਰੂ ਹੁਂਦੇ ਵਧੀਆ ਅਗਰ ਤੁਸੀਂ ਕੁ
ਆਉਣ ਜਾਣ ਜੋਗੇ ਪਾਣਾ ਉਹ ਤਾਂ ਸ਼ੁਰੂ ਹੀ ਹੁੰਦੇ ਨੇ, ਹੁਣ ਉਹਦੇ ਤੇ ਅਪ ਆਪਾਂ ਫੇਰ ਨੌ ਸੌ ਨੌ ਸੌ ਹਜ਼ਾਰ ਹਜ਼ਾਰ ਸਵਾਈਆਂ ਵੀ ਦਿੰਦੇ ਆਂ। ਤੇ ਤਿੰਨ ਤੋਂ ਬਤ ਇਕੱਤੀ ਸੌ ਤੱਕ ਦਾ ਤੇ ਸਾਨੂੰ ਉਹ ਸੂਟ ਹੀ ਪੈ ਜਾਂਦਾ ਏ ਤੇ ਫੇਰ ਉਹ ਕੱਪੜਾ ਫੇਰ ਅਸੀਂ ਉਹ ਪਾਈ ਵੀ ਨਾ ਇੱਕ ਧੋ ਚ ਉਹਦਾ ਰੰਗ ਨਿਕਲ ਜਾਏ ਇੱਕ ਧੋ ਚ ਕੱਪੜਾ ਖ਼ਰਾਬ ਹੋ ਜਾਏ। ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਫੇਿਰ
ਗੱਲ ਠੀਕ ਐ, ਤੁਹਾਡੀ ਹਾਂ।
ਹਾਂ ਬਸ ਇਹੀ ਡਾਊਟ ਚ ਰਹਿੰਦਾ ਇਨਸਾਨ
ਹਾਂ ਜ ਮੈਂ ਘਰ ਪਾਉਣ ਜੋਗੇ ਤੇ ਜਿਵੇਂ ਕੋਟਨ ਤੇ ਨਾ ਉਹ ਤੇ ਆਪ ਹੀ ਸੀ ਲੈਂਦੀ ਆ। ਤੇ ਬਾਕੀ ਜਿਹੜੇ ਮਹਿੰਗੇ ਹੁੰਦੇ ਨੇ ਨਾ ਵਧੀਆ ਵਾਲੇ ਹੋ ਗਏ। ਉਹ ਮੈਂ ਤੇ ਇੱਕ ਹੈਗੀ ਬੁਟੀਕ ਵਾਲੀ ਉਹਦੇ ਕੋਲੋਂ ਸਵਾ ਲੈਂਦੀ ਆ।
ਅੱਛਾ, ਖ ਅੱਛਾ ਮੈਂ ਵੀ ਨਾ ਮੈਂ ਏਹੀ ਕਰਨੀ ਆ ਮੈਂ ਵਧੀਆ ਸੂਟਾਂ ਜਿਵੇਂ ਕਿ ਅਹ ਜੋ ਘਰ ਪਾਉਣ ਵਾਲੇ ਸੂਟ ਹੁੰਦੇ ਨੇ, ਉਹਦੀ ਤੇ ਦੋਨੋ ਹੀ ਮਤਲਬ ਪਰ ਸ਼ਰਟ ਵੀ ਆਪਣੇ ਆਪ ਨੀਚੇ ਪੈਂਟ ਜਾਂ ਪਲਾਜ਼ੋ ਜੋ ਵੀ ਸੀ ਨਾ ਉਹ ਖੁਦ ਹੀ ਸੀ ਲੈਂਦੀ ਹਾਂ, ਪਰ ਜੋ ਵਧੀਆ ਵਾਲੇ ਸੂਟ ਹੁੰਦੇ ਨੇ, ਜਿਵੇਂ ਕਿ ਪਾਰਟੀਵਿਅਰ ਦੇ ਦੇਖੋ ਬੁਟੀਕ ਤੋਂ ਹੀ ਸਿਵਾਨੀ ਆਂ। ਹੁਣ ਜਿਵੇਂ ਆਨਾ ਜਾਣ ਵਾਸੱਤੇ। ਹੁੰਦਾ ਜਿਵੇਂ ਕਿਸੇ ਦੇ ਘਰ ਜਾਣਾ ਉਹ ਵਾਲੇ ਸੂਟ ਹੁੰਦੇ ਨੇ ਉਹਦੇ ਕੀ ਕਰਨੀ ਆ ਮੈਂ ਪੈਂਟਾਂ ਬਾਹਰੋ ਸਿਵਾਨੀ ਆਂ ਕਮੀਜ਼ਾਂ ਘਰ ਸਿਨੀ ਆਂ।
ਅੱਛਾ ਅੱਛਾ
ਹਾਂ ਉਹਦੀ ਪੈਂਟਾਂ ਬਾਹਰੋਂ ਸਵਾ ਕੇ ਨਾ, ਤੇ ਕਮੀਜ਼ਾ ਘਰੋਂ ਸੀ ਆਪ ਤਾਂ ਸੀ ਲੈਂਨੀ ਆਂ। ਕਿਉਂਕਿ ਕਮੀਜ਼ ਜੋ ਉਪਰ ਸ਼ਰਟ ਹੁੰਦੀ ਹੈ ਉਹ ਸੀਨੀ ਆਸਾਨ ਹੁੰਦੀਏ।
ਹੈ ਹੈ ਉਹ ਤਾਂ ਐਈ ਏ।
ਉਹ ਪਰ ਨੀਚੇ ਦਾ ਸੀਨਾ ਥੋੜ੍ਹਾ ਔਖਾ ਹੁੰਦਾ ਤੇ ਪੈਂਟ ਤੇ ਫੇਰ ਡਿਜ਼ਾਇਨ ਵੀ ਪੈਣੇ ਹੁੰਦੇ ਆ ਡਿਜ਼ਾਇਨ ਮੇਰੇ ਤੋਂ ਨਹੀਂ ਪੈਂਦੇ।
ਅੱਛਾ ਅੱਛਾ, ਸਿੰਪਲ ਤੇ ਸੀ ਲੈਂਦੇ ਹੋਉਗੇ।
ਹਾਂ ਸਿੰਪਲ ਸੁਟ ਜੇ ਹਾਂ। ਹਾਂ ਡਿਜ਼ਾਇਨ ਨਹੀਂੀ ਸੀਤੇ ਜਾਂਦੇ ਤੇ ਡਿਜ਼ਾਇਨ ਫੇਿਰ ਮੈਂ ਬਾਹਰੋਂ ਬੁਟੀਕ ਤੋਂ ਸੁਵਾਉਣੀ ਹਾਂ ਬਾਕੀ ਫਿਰ ਜੋ ਪਾਰਟੀ ਵੀਯਰ ਸੂਟ ਹੁੰਦੇ ਨੇ ਜੋ ਪਾਰਟੀ ਇਚ ਪਾਏ ਜਾਂਦੇ ਨੇ, ਉਹ ਤਾਂ ਫਿਰ ਦੇਖੋ ਬੁਟੀਕ ਤੋਂ ਹੀ ਸਵਾਉਣੇ ਪੈਂਦੇ ਉਹਦੇ ਤੇ ਫੇਰ ਸਵਾਈਆਂ ਭਰਨੀਆਂ ਹੀ
ਹਾਂ ਉਹ ਤੇ ਹੈ ਹੀ, ਹੁਣ ਮੈਂ ਇੱਕ ਕੱਪੜਾ ਜਿਹਾ ਮੰਗਵਾਇਆ ਸੀ। ਤੇ ਮੈਂ ਚਾਰ ਨਾ ਉਹਦੀ ਕੋਈ ਨਾ ਕੋਡ ਸੈਟ ਬਣਵਾ ਲਾਂਗੀ, ਤੇ ਕੱਪੜਾ ਬੜਾ ਮਹਿੰਗਾਇਆ ਮੈਂ ਕਿਹਾ ਚਲ ਬੁਟੀਕ ਤੋਂ ਹੀ ਬਣਵਾਾਂਗੀ, ਉਹੀ ਹਕੂਬਾ ਚ ਤਨ ਵਾਲਾ ਕੱਪੜਾ ਤੇ ਹਾਂ ਤੇ ਫੇਿਰ ਮੈਂ ਕਿਹਾ ਚੱਲ ਮੰਗ ਤੇ ਬੁਟੀਕ ਵਾਲੀ ਕੋਲ ਜਾਵਾਂਗੀ ਉਹ ਕੋਈ ਡਿਜਾਇਨ ਵਗੈਰਾ ਵੀ ਦੱਸ ਦੇਗੀ, ਤੇ ਉਸ ਹਿਸਾਬ ਦਾ ਹੀ ਸਵਾਲਾਂਗੀ।
ਹਾਂ ਬੁਟੀਕ ਵਾਲਿਆਂ ਕੋਲ ਤਾਂ ਡਿਜ਼ਾਇਨ ਵੀ ਇਨੇ ਹੁੰਦੇ। ਹਾਂ ਉਹਦੇ ਕੋਲ ਕੋਡ ਸੈਟ ਅਗਰ ਤੁਸੀਂ ਉਹਦਾ ਫੈਬਰਿਕ ਮੰਗਇਆ ਵੇ। ਹਨਾ ਤੇ ਉਹ ਥੋੜਾ ਮਹਿੰਗਾ ਵੀ ਇਹ ਦੇਖੋ ਮਹਿੰਗਾ ਕੱਪੜਾ ਨਾ ਬਾਹਰੋਂ ਹੀ ਸਵਾਉਣਾ ਚਾਹੀਦਾ ਘਰ ਕੁੱਝ ਹੋ ਜਾਏ। ਮਜ਼ਾ ਵੀ ਨਾ ਆਏ ਪਾਉਣ ਚ ਤੇ ਇਸ ਕਰਕੇ ਬਾਹਰੋਂ ਹੀ ਮੈਂ ਵੀ ਬਾਹਰੋਂ ਹੀ ਸੁਆਉਂਦੀ ਹਾਂ ਜੋ ਮਹਿੰਗਾ ਫੈਬਰਿਕ ਔਰ ਹੁਣ ਤਾਂ ਵੈਸੇ ਮੈਂ ਜਾਂ ਪਿੱਛੇ ਵੀ ਹਜੇ ਮੈਂ ਫੈਬਰਿਕ ਹੀ ਲਿੱਤਾ ਗਰਮੀਆਂ ਚ ਤੇ ਮੈਂ ਲਾਈਟ, ਲਾਈਟ ਕਲਰ ਦੇ ਜਾਂ ਕੋਟਨ ਦੇ ਨਾ ਫੈਬਰਿਕ ਹੀ ਲੈ ਲੈਂਦੀ ਹਾਂ। ਉਹਦੀ ਮੈਂ ਕਿਸੇ ਦਾ ਕੋਟਸਟ ਸਵਾ ਲਿਆ। ਕਿਸੇ ਦੀ ਸ਼ੋਟ ਮਿੱਡੀ ਸਵਾਲੀ।
ਹੁਨ ਹਾਂ, ਹਾਂ ਅੱਛਾ ਸਹੀ। ਕੀ ਹੋਰ ਕੀ।
ਹਮ ਚਲੋ ਤੁਸੀਂ ਆਣਾ ਫੇਿਰ ਇੱਥੇ ਬੜੀ ਜੀ ਸ਼ੋਪ ਹੈਗੀ ਮੈਂ ਤੁਹਾਨੂੰ ਲੈ ਕੇ ਜਾਵਗੀ ਉੱਥੇ ਤੁਸੀਂ ਆਪਣੇ ਵਾਸਤੇ ਫੈਬਰਿਕ ਲੈ ਜਾਣਾ।
ਹਾਂ ਹਾਂ ਮੈਂ ਲਾਵਾਂਗੀ ਚੱਕਰ
ਹਾਂਜੀ ਚਲੋ ਓਕੇ ਜੀ ਸਤਿ ਸ਼੍ਰੀ ਅਕਾਲ।
ਚਲੋ ਠੀਕ ਹੈ ਸਤਿ ਸ਼੍ਰੀ ਅਕਾਲ।